ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ।
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਕੀ ਫਤਿਹ
ਹੋਰ ਸੁਣਾਓ ਜੀ ਠੀਕ ਹੈ ਜੀ ਸਭ ਵਧੀਆ ਜੀ।
ਹਾਂਜੀ।
ਹੋਰ ਘਰ ਪਰਿਵਾਰ ਠੀਕ ਹੈ ਜੀ। ਸਭ ਬੱਚੇ,
ਹਾਂਜੀ, ਸਭ ਠੀਕ ਨੇ ਜੀ।
ਅੱਜ, ਕੱਲ੍ਹ, ਮੌਸਮ ਮਸਮ। ਖਰਾਬ ਹੋਇਆ, ਤੇ ਦੁਬਾਰਾ ਬਾਰਿਸ਼ ਬਰਸ਼ ਦਾ, ਸਾਡੇ ਤੇ, ਪਾਸੇ ਤੇ, ਹਾਂਜੀ।
ਬਾਰਿਸ਼ ਹੋ ਰਹੀ ਹੈ ਦੋ ਦਿਨ ਹੋ ਗਏ ਨੇ ਜੀ।
ਹਾਂ, ਬਾਰਿਸ਼ ਤੇ ਸਾਡੇ ਵੀ। ਇੱਥੇ ਲੱਗੀ ਹੋਈ ਹੈ, ਜੀ ਠੰਡਕ ਬਣ ਗਈ ਹੈ। ਪੂਰੀ,
ਹਾਂਜੀ, ਪੂਰੀ ਠੰਡਕ ਹੋ ਗਈ। ਬਹੁਤ ਗਰਮੀ ਪੈ ਰਹੀ ਸੀ।
ਬਹੁਤ ਗਰਮੀ ਪੈ ਰਹੀ, ਸਾਡੇ ਵੀ ਬਹੁਤ ਗਰਮੀ ਪੈ ਰਹੀ ਸੀ। ਜੀ, ਇੱਧਰ ਬਹੁਤ ਟਾਈਮ ਤੋਂ ਤੇ ਹੁਣ ਉਹ
ਹੁਣ, ਥੋੜ੍ਹਾ, ਮੌਸਮ, ਹਾਂਜੀ, ਸਹੀ ਹੋ ਗਿਆ।
ਚਲੋ, ਬਾਬਾ ਜੀ ਦੀ ਕਿਰਪਾ ਨਾਲ, ਗਰਮੀ ਹੁਣ ਜ ਘੱਟ ਜਾਏਗੀ। ਥੋੜ੍ਹੀ, ਜਿਹੀ।
ਹਾਂਜੀ, ਥੋੜੀ ਘੱਟ ਜਾਏਗੀ। ਹਾਂਜੀ, ਹੋਰ, ਸਭ ਠੀਕ।
ਸਭ, ਵਧੀਆ ਜੀ। ਸਭ, ਵਧੀਆ, ਇੱਥੇ ਗਏਦੇ ਸੀ। ਤੁਸੀਂ ਦਰਸ਼ਨ, ਮੇਲੇ ਕਰਨ ਗੁਰੂ ਸਾਹਿਬ, ਅੱਛਾ, ਅੱਛਾ, ਅੱਛਾ ਚਲੋ ਬੜੀ ਵਧੀਆ ਗੱਲ, ਮੈਂ ਅੱਛਾ, ਜੀ।
ਨਜ਼ਾਰਾ ਜੀ। ਉੱਥੇ, ਜਾਣ ਦਾ।
ਹਾਂ, ਬਿਲਕੁਲ, ਉਹਥੇ ਹੈ ਹੀ ਹੈ। ਜੀ, ਗੁਰੂ ਗੁਰੂ ਸਾਹਿਬ, ਦੇ ਹਾਂ, ਗੁਰੂ ਸਾਹਿਬ ਦੇ ਸਥਾਨ ਤੇ ਜਾ ਕੇ, ਸਭ ਤੋਂ ਵੱਡੀ ਗੱਲ ਤੇ ਹੈਗੀ ਹੈ। ਨਾ ਜੀ। ਬਾਣੀ ਜਿਹੜੀ ਹੈ ਨਾ, ਜੀ, ਉਹ ਕੰਨਾਂ ਚ, ਪੈਂਦੀ ਹੈ ਨਾ।
ਹਾਂਜੀ, ਰਾਸੀ ਅਲੱਗ ਆਉਂਦਾ, ਬਹੁਤ ਨਜ਼ਾਰਾ ਜੀ। ਵੇਖਣ ਵਾਲਾ ਨ। ਜਾ ਰਿਹਾ। ਉੱਥੇ, ਦਰਬਾਰ ਸਾਹਿਬ ਜਾਓ।
ਹਾਂਜੀ, ਫੇਿਰ ਸਭ ਤੋਂ ਵੱਡੀ ਗੱਲ ਇੱਕ ਹੈਗੀ ਹੈ। ਕਿ ਉੱਥੇ ਜਦੋਂ ਜਾਓਗੇ ਤੁਸੀਂ। ਜਦੋਂ ਇਸ਼ਨਾਨ ਕਰਦਾ ਬੰਦਾ, ਫਿਰ ਇਸ਼ਨਾਨ ਕਰਨ ਤੋਂ, ਬਾਅਦ ਥਕਾਵਟ ਵਗੈਰਾ। ਜਾਂ ਕੋਈ ਇੱਧਰ ਦੀ, ਉਹ ਸਭ ਉਤਰ, ਜਾਂਦੀ ਹੈਗੀ ਜੀ।
ਸਭ, ਉੱਤਰ
ਤੇ ਫੇਿਰ, ਉੱਥੇ ਤੁਸੀਂ, ਫੇਿਰ ਦਰਸ਼ਨ ਮੇਲੇ, ਕੀਤੇ ਜੀ।
ਹਾਂਜੀ, ਹਾਂਜੀ, ਅਸੀਂ ਸਾਰੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਗਏ ਸੀ। ਉੱਥੇ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਹੈ।
ਫਿਰ ਅਸੀਂ ਇੱਥੇ ਰਾਤ ਨੂੰ ਦਰਸ਼ਨ ਕੀਤੇ ਜੀ। ਸਵਾ ਦੋ ਵਜੇ ਜੇਦ ਬਾਬਾ ਜੀ ਦਾ ਦਰਸ਼ਨ ਡਿਓੜੀ ਖੁੱਲਦੀ ਹੈ ਜੇ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੈ। ਹਾਂ ਜੀ, ਹਾਂ ਜੀ, ਬਹੁਤ ਸੋਹਣਾ
ਕਿੰਨੇ ਵਜੇ ਜੀ
ਹਾਂ ਜੀ, ਸਵਾ ਦੋ ਵਜੇ ਬਾਬਾ ਜੀ ਦੇ ਦਰਸ਼ਨ ਹੁੰਦੇ ਹਨ। ਡਿਓੜੀ ਖੁੱਲਦੀ ਹੈ ਬਹੁਤ ਸੋਹਣਾ ਬੜਾ ਸੋਹਣਾ ਨਜ਼ਾਰਾ ਹੁੰਦਾ ਜੀ। ਫਿਰ ਬਾਬਾ ਜੀ ਦੀ ਪਾਲਕੀ ਆਉਂਦੀ ਹੈ। ਉੱਪਰੋਂ ਸਵਾ ਚਾਰ ਵਜੇ
ਨਹੀਂ ਉਹ ਫਿਰ ਮਤਲਬ ਜਿਹੜੀ ਆ ਬਈ, ਜਿਹੜੇ ਉੱਥੇ ਕਰਦੇ ਨੇ, ਉਹ ਨਿਤਨੇਮ ਕਰਦੇ ਨੇ ਜੀ। ਸੁਖਮਨੀ ਸਾਹਿਬ ਦਾ ਪਾਠ ਕਰਦੇ। ਅੱਛਾ, ਸੁਖਮਨੀ ਸਾਹਿਬ ਦਾ ਪਾਠ।
ਬਾਬਾ ਜੀ ਦਾ ਹਾਂਜੀ ਦਰਸ਼ਨ ਡਿਓੜੀ ਦੇ ਅੱਗੇ ਬਹਿ ਕੇ ਸੁਖਮਨੀ ਸਾਹਿਬ ਅਰਦਾਸ ਹੁੰਦੀ ਹੈ, ਮਤਲਬ ਪਹਿਲਾਂ ਹੁੰਦੀ ਹੈ ਨਾ। ਡੇਢ ਵਜੇ ਪਹਿਰਾ ਸ਼ੁਰੂ ਹੁੰਦਾ ਹੈ। ਇਕ ਵਜ਼ੇ ਸਵਾ, ਇੱਕ ਵਜੇ ਇਸ ਤਰ੍ਹਾਂ ਹੀ ਹੁੰਦਾ। ਹਾਂਜੀ, ਤੇ ਸਵਾ ਦੋ ਵਜੇ, ਤੱਕ ਭੋਗ ਪੈ ਜਾਂਦਾ, ਫੇਿਰ ਦਰਸ਼ਨ ਡਿਓੜੀ, ਫੇਿਰ ਉੱਥੇ ਬੋਲਦੇ ਨੇ। ਬਾਬਾ ਜੀ ਦਾ
ਅੱਛਾ, ਠੀਕ ਹੈ, ਠੀਕ ਹੈ ਜੀ। ਹਾਂਜੀ, ਫਿਰ ਗੁਰੂ ਸਾਹਿਬ ਜੀ ਦੀ ਪਾਲਕੀ, ਮੇਰੇ ਖ਼ਿਆਲ 'ਚ, ਸਾਢੇ ਚਾਰ ਵਜੇ ਹੁੰਦੀ ਹੈ। ਪੰਜ ਵਜੇ ਆਉਂਦੀ ਹੈ।
ਸਵਾ ਚਾਰ ਵਜੇ ਆਉਂਦੀ ਹੈ ਜੀ। ਅਸੀਂ ਫਿਰ ਉੱਥੇ ਬੈਠੇ ਰਹਿੰਦੇ ਹਾਂ। ਅਸੀਂ ਅੰਦਰੋਂ ਦਰਸ਼ਨ ਕਰਕੇ ਆਉਂਦੇ ਹਾਂ ਨਾ। ਫਿਰ ਅੰਦਰ ਬੈਠ ਜਾਂਦੇ ਹਾਂ। ਫਿਰ ਬਾਬਾ ਜੀ ਦੀ ਪਾਲਕੀ ਆਉਂਦੀ ਹੈ। ਫਿਰ ਬਹੁਤ ਸੋਹਣਾ ਨਜ਼ਾਰਾ ਵੇਖਣ ਨੂੰ ਮਿਲਦਾ ਹੈ।
ਸੰਗਤਾਂ ਨੂੰ ਦੇਖੋ, ਉਸ ਵੇਲੇ ਸਵੇਰ ਦਾ ਨਜ਼ਾਰਾ ਬਹੁਤ ਸੋਹਣਾ ਹੁੰਦਾ ਹੈ। ਹਿਸਾਬ ਦਾ ਕਿ ਉਸ ਟਾਈਮ ਬੰਦੇ ਮਤਲਬ ਕੋਈ ਇੱਕਦਮ ਅਲੌਕਿਕ ਨਜ਼ਾਰਾ ਜਿਹਨੂੰ ਕਹਿ ਲਓ ਕਿ, ਜਿਹੜਾ ਇੱਕਦਮ ਐਂਝ ਹੁੰਦਾ ਹੈ ਕਿ ਬਈ ਬੰਦਾ ਕਹਿੰਦਾ ਹੈ, 'ਵਾਹਿਗੁਰੂ ਆਪ ਆ ਰਹੇ ਹਨ। ਆਪਣਾ ਸਥਾਨ ਤੋਂ ਦਰਸ਼ਨ ਦੇ ਰਹੇ ਨੇ ਗੁਰੂ ਰਾਮਦਾਸ ਜੀ ਨੇ ਬਹੁਤ-ਬਹੁਤ ਦਿਲ ਨੂੰ ਇੰਨਾ ਸਕੂਨ ਮਿਲਦਾ ਹੈ ਜੀ। ਮੈਂ ਵੀ ਦਰਸ਼ਨ ਕੀਤੇ ਨੇ, ਇਕ ਦੋ ਵਾਰੀ ਮੈਂ ਪਹਿਲਾ ਗਿਆ ਸੀ ਆਪਣੇ ਫਰੈਂਡ ਲਾਈਨ ਵਿੱਚ, ਉਸ ਟਾਈਮ ਅਸੀਂ ਜਦੋਂ ਗਏ, ਤਾਂ ਅਸੀਂ ਆਪ ਹੀ ਲ ਪਹੁੰਚੇ।
ਹਾਂਜੀ।
ਬਾਰਾਂ ਵੱਜ ਗਏ ਸਨ। ਕਮਰਾ ਕੀ ਲੈਣਾ ਸੀ ਜੀ, ਉੱਥੇ? ਫਿਰ ਅਸੀਂ ਅੰਦਰ ਚਲੇ ਗਏ। ਤੇ ਜਦੋਂ ਅਸੀਂ ਅੰਦਰ ਗਏ, ਤਾਂ ਸੰਗਤਾਂ ਅੱਗੇ, ਆਪਣਾ ਬੈਠੀਆਂ ਰਹੀਆ, ਕੋਈ ਲੰਗਰ ਛੱਕ ਰਿਹਾ ਕੋਈ ਹੋਰ ਹੀ ਨਜ਼ਾਰਾ ਸੀ। ਮਤਲਬ, ਇਨਹੀਂ ਸੀ ਕ ਜਿਵੇ ਰਾਤ ਵਾਲਾ ਨਜ਼ਾਰਾ ਵੀ ਬਾਰਾਂ ਇੱਕ ਵੱਜੇ ਨੇ ਸਾਢੇ ਬਾਰਾਂ, ਤੇ ਬਸ ਸਮਝ ਲੋਓ ਕਿ ਹਾਂਜੀ ਹਾਂਜੀ। ਉਹ ਵੇਖੋ ਜੀ ਅਸੀਂ ਉੱਥੇ ਅਸੀਂ ਅਸੀਂ ਉੱਥੇ ਇਸ਼ਨਾਨ ਕੀਤਾ, ਥੋੜੀ ਦੇਰ ਬੈਠੇ ਆ ਸਾਢੇ ਬਾਰਾਂ ਇੱਕ ਵਜੇ ਅ ਇਸ਼ਨਾਨ ਕੀਤਾ ਉੱਥੇ, ਹਂਜੀ ਫੇਿਰ ਉਸ ਤੋਂ ਬਾਅਦ ਅਸੀਂ ਹਾਂ ਫਿਰ ਉਸ ਉਸ ਤੋਂ ਬਾਅਦ ਅਸੀਂ ਕੀ ਕੀਤਾ ਆਪਣਾ ਅਸੀਂ ਨਾ ਅੱਧਾ ਘੰਟਾ ਫੇਿਰ ਅਸੀਂ ਲੰਗਰ ਸ਼ਚਲੇ ਗਏ ਲੰਗਰ ਛਕਣ ਗਏ ਤਾਂ ਲੰਗਰ ਵੀ ਤਿਆਰ ਸੀ। ਵੇਖੋ, ਬਾਬੇ ਘਰ ਚੌਵੀ ਘੰਟੇ ਬਾਬੇ ਦੇ ਘਰ ਲੰਗਰ ਐਚੱਲਦਾ ਰਹਿੰਦਾ ਹੈ।
ਹਾਂ ਜੀ, ਸਾਰੀ ਰਾਤ ਵ ਹੁੰਦਾ ਹੈ ਤੇ ਦਿਨ ਵੇਲੇ ਵੀ ਹੁੰਦਾ ਹੈ।
ਫੇਿਰ ਉਹ ਅਸੀਂ ਉਸ ਤੋਂ ਬਾਅਦ ਅਸੀਂ ਵੀ ਫਿਰ ਐਨ ਜੀ ਜਿਵੇਂ ਗਏ ਨਾ ਤੇ ਉੱਥੇ ਫੇਿਰ ਸਾਨੂੰ ਵੀ ਡੇਢ ਵੱਜ ਗਿਆ ਡੇਢ ਪੌਣੇ ਤੋਂ ਵੱਜ ਗਏ, ਲੰਗਰ ਪਾਣੀ ਛਕਦੇ ਆ ਜਾਂਦੇ ਫੇਰ ਅਸੀਂ ਉੱਥੇ ਗਏ ਤੇ ਉੱਥੇ ਫਿਰ ਪਾਠ ਚੱਲਦਾ ਵਆ ਸੀ ਅੱਗੇ, ਤੇ ਪਾਠ ਚੱਲਦਾ ਵਾ ਸੀ ਹਾਂ ਸੁਖਮਨੀ ਸਾਹਿਬ ਦਾ ਹੀ ਚੱਲਦਾ ਵਸੇਰੇ ਨਾਲ, ਉਹ ਬਸ ਫੇਰ ਉਹ ਘੰਟਾ ਡੇਢ ਪਾਠ ਹੋਇਆ ਤੇ ਫੇਰ ਉਸ ਤੋਂ ਬਾਅਦ ਸੰਗਤਾਂ ਵਾਹਿਗੁਰੂ ਦੇ ਜਾਪ ਕਰਦੀਆਂ ਸੰਗਤ ਇੰਨੀ ਹੁੰਦੀ ਹੈ ਜੀ ਸਵੇਰੇ, ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਜੀ
ਪੈਰ ਰੱਖਣ ਦੀ ਜਗ੍ਹਾ ਬਹੁਤ ਸੰਗਤ- ਬੜੀ ਸੰਗਤ ਹੋ ਜਾਂਦੀ ਸ ਦੋ ਵਜੇ- ਦਿਨ ਚੜਿਆ ਹੁੰਦਾ, ਹਾਂਜੀ ਦਿਨ ਦਾ ਨਜ਼ਾਰਾ ਜਿਵੇਂ
ਲੱਗਦਾ ਹੀ ਨੀ ਵੀ ਜਿਵੇਂ ਰਾਤ ਦੇ ਸਵਾ ਦੋ ਵਜੇ ਉੱਥੇ ਐਂ ਲੱਗਦਾ ਵੀ ਅਸੀਂ ਦਿਹਾੜੇ ਚ ਬੈਠੇ
ਹਾਂਜੀ ਤਾਂ ਅਸੀਂ ਦਿਨ ਚ ਹੀ ਬੈਠੇ ਹਾਂ ਇਝ ਸੰਗਤਾਂ ਆਉਂਦੀਆਂ ਤੁਸੀਂ ਹ, ਨਜ਼ਾਰਾ ਵੇਖਣ ਵਾਲਾ ਹਉਂਦਾ ਜੀ
ਮੈਂ ਕਹਿੰਦਾ, ਅਸੀਂ ਲੰਗਰ ਲੰਗਰ ਹਾਲ ਚ ਗ ਹਾਂ ਜੀ ਉੱਥੇ ਲੰਗਰ ਹਾਲ ਦੇ ਵਿੱਚ- ਵੀ ਨਾ ਸਾਨੂੰ ਇਹ ਨ ਮਹਿਸੂਸ ਹੋਇਆ ਵੀ ਰਾਤ ਏ ਕਿ ਦਿਨ- ਕਿਉਂਕਿ ਉੱਥੇ ਵੀ ਸੰਗਤਾਂ ਲੰਗਰ ਛੱਕ ਰਹੀਆਂ ਬਾਹਰ ਚਾ ਦੇ ਲੰਗਰ ਲੱਗੇ ਲੱਗੇ ਦੇ ਨੇ ਦੇਖੋ ਜੀ ਮੱਠੀਆਂ ਚਾ, ਮਤਲਬ ਉੱਥੇ ਮਤ ਹਾਂ ਬ ਦਿਨ ਰਾਤ ਇੱਕੋ ਜਹਾ ਹੀ ਨਜ਼ਾਰਾ ਹੈ ਲੋਕ
ਹਾਂਜੀ। ਸੇਵਾ ਬੜੀ ਕਰਦੇ ਨੇ ਲੋਕ ਬਹੁਤ ਸੇਵਾ ਕਰਦੇ ਨੇ, ਬਹੁਤ ਕਰਦੇ ਨੇ ਜੀ
ਜੀ ਅਸੀਂ ਵੀ ਜਦੋਂ ਗਏ ਹਾਂ ਉੱ ਜਦੋਂ ਅਸੀਂ ਉੱਥੇ ਗਏ, ਤਾਂ ਰਾਤ ਨੂੰ ਵੀ ਇੰਨੀ ਸੇਵਾ ਚੱਲ ਰਹੀ ਸੀ ਹਾਂ ਜੀ, ਕਈ ਲੋਕਾਂ ਦਾ ਨਾ ਉੱਥੋਂ ਦਾ ਇੱਕ ਰੂਟੀਨ ਹੈ ਕਿ ਅਸੀਂ ਇੰਨੇ ਵਜੇ ਆਉਣਾ ਹੈ ਤਿੰਨ-ਤਿੰਨ ਘੰਟੇ ਸੇਵਾ ਕਰਨੀ ਹੈ। ਬਹੁਤ ਸਾਰੇ ਲੋਕਾਂ ਵਿੱਚ ਸੇਵਾ ਦਾ ਬਹੁਤ ਭਾਵ ਹੈ। ਚ ਗੁਰੂ ਰਾਮਦਾਸ ਦੀ ਨਗਰੀ ਵੇਖੋ ਉਹ ਗੁਰੂ ਰਾਮਦਾਸ ਦੀ ਨਗਰੀ ਵਿੱਚ, ਮਤਲਬ ਆਪ ਬੈਠੇ ਜੋ ਵੀ ਹੱਥ ਜੋੜ ਕੇ ਮਤਲਬ ਉਹਨਾ ਕੋਲੋਂ, ਜੋ ਮਰਜ਼ੀ ਮੰਗ ਲੋ ਤੁਹਾਡੀ ਮਨਸਾ ਪੂਰੀ ਹੋਏਗੀ ਜੀ
ਸਭ ਆਸਾ ਮੁਰਾਦਾਂ ਪੂਰੀਆਂ ਕਰਦੇ ਨੇ ਮਹਾਰਾਜ ਸੱਚੇ ਮਨ ਨਾਲ ਜਾਓ। ਪਰਮਾਤਮਾ ਝੋਲੀਆਂ ਭਰ ਕੇ ਭੇਜਦੇ
ਬਿਲਕੁਲ ਜੀ, ਸਹੀ ਗੱਲ ਕਹਿ ਰਹੇ ਹੋ, ਤੁਸੀਂ ਇਹ ਸਮਝ ਲਓ ਜੀ ਸਾਨੂੰ- ਸਾਨੂੰ ਥਕਾਵਟ ਹੀ ਨਹੀਂ ਹੋਈ, ਜਦੋਂ ਅਸੀਂ ਇਸ਼ਨਾਨ ਪਾਣੀ ਕੀਤਾ, ਫਿਰ ਲੰਗਰ ਛੱਕਣ ਗਏ ਆ ਨਾ ਜੀ। ਸਾਨੂੰ ਤੇ ਐਂ ਲੱਗਿਆ ਈ ਨੀ, ਵੀ ਅਸੀਂ ਮਤਲਬ ਅਸੀਂ ਗੱਡੀ ਦਾ ਸਫ਼ਰ ਕਰਕੇ ਆਏ ਆਂ। ਤੇ ਐਸਾ ਪ੍ਰਮਾਤਮਾ ਦਾ ਘਰ ਦੇ ਵਿੱਚ, ਉਸ ਇਸ਼ਨਾਨ ਦੇ ਵਿੱਚ ਐਸੀ ਸ਼ਕਤੀ ਧੀਏ ਤੇ ਉੱਥੇ ਇਸ਼ਨਾਨ ਕੀਤਾ, ਤੇ ਉਹ ਸਾਰੀ ਥਕਾਵਟ ਉਤਰ ਈ ਜਾਂਦੀ ਐ, ਵੇਖੋ ਜੀ।
ਥਕਾਵਟ ਉਤਰ ਜਾਂਦੀ ਏ, ਮਹਾਰਾਜ ਦੇ ਘਰ ਬੜਾ
ਕੇ ਹਾਂ, ਲੰਗਰ ਛੱਕ ਕੇ ਜਦੋਂ ਅਸੀਂ ਗਏ, ਕੋਈ ਨੀਂਦਰ ਨਹੀਂ ਆਈ ਫਿਰ ਸਾਨੂੰ, ਨੀਂਦਰ ਵੇਖੋ ਤਾਂ ਨੀ ਆਈ, ਇੱਕ ਤੇ ਸਾਨੂੰ ਨਜ਼ਾਰਾ ਵੇਖ ਕੇ ਮਨ ਬੜਾ ਪ੍ਰਸੰਨ ਹੋਇਆ। ਵੀ ਇਹਨਾਂ ਅ ਲੋਕਿਕ ਨਜ਼ਾਰਾ ਦਿਹਾੜ ਹਾਂ, ਤੇ ਦੂਜੀ ਗੱਲ ਅਹ ਭੁੱਖ ਲੱਗੀ ਹੋਈ ਸੀ ਲੰਗਰ ਛਕਿਆ, ਵੀ ਚਲੋ ਆਰਾਮ ਕਰਾਂਗੇ, ਆਰਾਮ ਕਰਨ ਵਾਲਾ ਕੋਈ ਹਿਸਾਬ ਹੀ ਨੀ ਬਣਿਆ ਕੋਈ, ਵੀ ਇੰਝ ਲੱਗਿਆ ਜਿਵੇਂ ਥਕਾਵਟ ਈ ਨੀ ਹੈਗੀ, ਹਾਂ।
ਬਸ ਜੀ ਉਹ ਆ ਜਾਂਦੀ, ਆ ਜਾਂਦੀ ਨਾ ਮਹਾਰਾਜ ਦੀ। ਕੁਦਰਤੀ ਗੱਲ, ਹਾਂਜੀ ਸ਼ਕਤੀ ਆ
ਫੇਰ ਜਦੋਂ ਉਹਨਾਂ ਨੇ ਜਾਪ ਕਰਨਾ ਸ਼ੁਰੂ ਕੀਤਾ ਜੀ ਜਦੋਂ ਉਹਨਾਂ ਨੇ ਜਾਪ ਸ਼ੁਰੂ ਕੀਤਾ ਉਸ ਤੋਂ ਬਾਅਦ ਫਿਰ ਸਾਨੂੰ ਹੋਰ ਜ਼ਿਆਦਾ ਹੋ ਗਿਆ, ਵੀ ਜਿਵੇਂ ਇੱਕ ਬਈ ਬੰਦੇ ਨੂੰ ਹੁੰਦਾ ਵੀ ਵਾਹਿਗੁਰੂ ਦਾ ਜਾਪ ਚੱਲਦਾ ਨਾ, ਉੱਥੇ ਮਤਲਬ ਮਿਲਿਆ ਹੌਸਲਾ ਹੋਰ ਵੱਧ ਗਿਆ, ਫੇਰ ਭੀੜ ਬੜੀ ਕਾਫੀ ਟੈਮ ਲੱਗਿਆ ਸਾਨੂੰ ਅੰਦਰ ਮੱਥਾ ਟੇਕਦੇ, ਬ ਭੀੜ ਬੜੀ ਸੀ ਜੀ। ਤੇ ਮਤਲਬ ਮਮੂ ਮਮੂਲੀ ਜੀ ਗੱਲ ਏ। ਹਾਂ ਘੰਟਾ, ਇੱਕ ਘੰਟਾ ਲੱਗ ਜਾਂਦਾ ਜੀ ਪੂਰਾ। ਜੇ ਜ਼ਿਆਦਾ ਭੀੜ ਹੋਵੇ ਦੋ ਵੀ ਹਾਂ, ਦੋ-ਤਿੰਨ ਘੰਟੇ ਫੇਰ ਲੱਗਦੇ ਨੇ, ਅਸੀਂ ਮਤਲਬ ਹਾਂ ਦੋ ਵੀ ਲੱਗ ਜਾਂਦਾ ਆ, ਪਰ ਭੀੜ ਵੇਖੋ ਜੀ ਇਹ ਮਤ ਮਤਲਬ ਦੁਨੀਆਂ ਆ ਰਹੀ ਏ, ਜਾ ਰਹੀ ਏ, ਭੀੜਾ ਪ੍ਰਮਾਤਮਾ ਦੇ ਘਰ ਲੱਗੀ।
ਸੰਗਤਾਂ ਨੇ, ਦਿਨ-ਰਾਤ ਭੀੜ ਹੁੰਦੀ ਵੇਖ ਲੋ।
ਕਿ ਹਾਂ, ਗੱਡੀਆਂ ਭਰੀਆਂ ਹੋਈਆਂ ਜੀ, ਕੋਈ ਇਹ ਨਹੀਂ ਹੈ, ਕੋਈ ਦਿਨ
ਹਾਂਜੀ, ਹਰ ਟਾਈਮ ਭੀੜ
ਹੋਰ ਚਾਹ ਪਾਣੀ ਫੇਰ ਹੁਣ ਤੁਸੀਂ ਟੈਮ ਹੋ ਗਿਆ ਹੋਣਾ, ਚਾਹ ਪਾਣੀ ਪੀਂਦੀ ਚਾਰਜ ਕੀਤੀ ਨਹੀ, ਚਾਹ-ਪਾਣੀ ਦੀ।
ਕਿ ਅੱਜ ਨਹੀਂ ਚਾਹ-ਪਾਣੀ ਹਜੇ ਪੀਣਾ ਜੀ, ਬਸ ਹੁਣ ਪੀਵਾਂਗੇ, ਹਾਂਜੀ, ਬਸ ਜੀ।
ਚਲੋ, ਵਧੀਆ ਗੱਲ ਏ, ਫੇਰ ਦੁਪਹਿਰੇ ਖਾਣਾ ਖਾ ਲਿਆ ਜੀ, ਖਾਣਾ ਖਾਧਾ ਫੇਰ ਦੁਪਹਿਰੇ।
ਹਾਂਜੀ, ਦੁਪਹਿਰੇ ਹਾਂਜੀ, ਦੁਪਹਿਰੇ ਖਾ ਲਿਆ ਜੀ ਅਸੀਂ ਘਰ।
ਅੱਛਾ। ਫੇਰ ਅੱਜ ਕੀ ਬਣਾਇਆ।
ਸੋਇਆਬੀਨ- ਸੋਇਆਬੀਨ ਦੀਆਂ ਬੜੀਆਂ ਬਣਾਈਆਂ ਸੀ ਜੀ, ਨਾਲ ਅਜ।
ਅੱਛਾ-ਅੱਛਾ, ਠੀਕ ਐ- ਠੀਕ ਐ, ਬਹੁਤ ਵਧੀਆ ਹੁੰਦੀ ਜੀ, ਪੌਸ਼ਟਿਕ ਹੁੰਦੀ ਆ ਸੋਇਆਬੀਨ।
ਹਾਂਜੀ ਪੌਸ਼ਟਿਕ ਹੁੰਦੀਆਂ ਨੇ, ਬਸ ਉਹ ਫੇਰ ਰੋਟੀ ਬਣਾਈ ਰਾਤ। ਤੇ ਹਾਂਜੀ, ਸਵਾਦ ਨਾਲ ਫਿਰ ਸਾਰਿਆਂ ਨੇ ਖਾਧੀ ਜੀ।
ਨਾਲੇ ਨਾ ਦਹੀਂ ਦਾ ਥੋੜ੍ਹਾ ਜਿਹਾ ਹੁੰਦਾ ਵੀ, ਦੁਪਹਿਰ ਦੀ ਰੋਟੀ ਚ ਅਗਰ ਦਹੀਂ ਬੰਦਾ ਖਾਂਦਾ ਨਾ ਤੇ ਠੀਕ ਰਹਿੰਦਾ, ਖਾਣੀ ਚਾਹੀਦੀ ਏ ਦਹੀਂ।
ਹਾਂਜੀ ਖਾਣੀ ਚਾਹੀਦੀ ਏ, ਥੋੜਾ ਰਾਏਤਾ ਨਾਲ ਬਣਾਣਾ ਚਾਹੀਦਾ, ਦੁਪਹਿਰ ਦੇ ਖਾਣੇ ਨਾਲ।
ਹਾਂਜੀ ਚਲੋ, ਇਹ ਗੱਲ ਸਹੀ ਹੈਗੀ ਏ। ਚਾਹ-ਪਾਣੀ ਪੀਓ, ਫਿਰ ਚਾਹ-ਪਾਣੀ ਵੀ ਜ਼ਰੂਰੀ ਹੈਗੀ ਏ, ਨਾਲੇ ਮਹੌਲ ਵੀ ਹੈਗਾ ਨਾ ਹੁਣ ਜੀ, ਹਾਂ ਮੈਂ ਕਿਹਾ ਇੱਕ ਗੱਲ ਹੋਰ ਏ, ਕਿ ਮਾਹੌਲ ਵੀ ਬਣ ਗਿਆ ਨਾ ਇਹ। ਜਿਵੇਂ ਬਾਰਿਸ਼ ਵਾਲਾ ਮਹੌਲ ਬਣਿਆ ਦਾ, ਤੇ ਬਾਰਿਸ਼ ਦੇ ਮੋਲ ਦੇ ਵਿੱਚ ਵੈਸੇ ਈ ਚਾਹ-ਪਾਣੀ ਬੰਦੇ ਨੂੰ ਚੰਗੀ ਲੱਗਦੀ ਹਾ, ਹਾ। ਹਾਂ, ਇਹ ਗੱਲ ਤਾਂ ਤੁਹਾਡੀ ਸਹੀ ਹੈਗੀ ਏ, ਪਕੌੜੇ ਬਣਾਓ, ਬਣਾਓ ਪਕੌੜੇ ਕੀ ਤੇ ਪਕੌੜੇ ਬਣਾਣ ਆਲੇ ਤੁਸੀਂ ਵੈਸੇ ਹੀ ਸਾਰੇ ਕੰਮ ਕਰ ਲੈਂਦੇ ਹੋ, ਬੜੇ। ਸੋਹਣੇ-ਸੋਹਣੇ ਸਵਾਦ ਦੀਆਂ ਚੀਜ਼ਾਂ ਬਣਾਉਂਦੇ ਹੋ ਤੁਸੀਂ, ਐਸੀ ਗੱਲ ਨਹੀਂ।
ਜ਼ਰੂਰ। ਹਾਂਜੀ ਬਣਾਵਾਂ।
ਪਕੌੜੇ ਬਣਾਓ ਅੱਜ ਪਨੀਰ-ਪਨੂਰ ਮੰਗਵਾਓ, ਪਕੌੜੇ ਬਣਾਉਣ।
ਹਾਂਜੀ, ਬਣਾਵਾਂਗੇ ਜੀ ਬਣਾਵਾਂਗੇ ਨਾਲੇ ਚਾਹ ਦੇ ਸਵਾਦ
ਚਲੋ ਫੇਰ ਲਾਣਾ ਫੇਰ ਕੋਈ ਗੱਲ ਨਹੀਂ, ਫਿਰ ਵੈਸੇ ਆਪਣਾ ਨਾ ਮੇਰੀ ਗੱਲ ਸੁਣੋ, ਕਿਸੇ ਟਾਈਮ। ਲਗਾਓ ਚੱਕਰ ਫੇਰ ਕਿਸ ਟਾਈਮ ਆਉਣਾ ਫਿਰ ਆਪਣੇ ਪਕੌੜੇ ਅਸੀਂ ਵੀ ਖਾਵਾਂਗੇ ਹੋਰ ਕੀ ਹੈਗਾ ਸਾਨੂੰ ਵੀ ਖਵਾਓ ਪਕੌੜੇ।
ਜਦੋਂ ਮਰਜ਼ੀ ਆਓ ਤੁਸੀਂ। ਹਾਂਜੀ ਆਓ, ਹਾਂਜੀ ਖਵਾਵਾਂਗੇ ਜਰੂਰ। ਖਵਾਵਾਂਗੇ ਤੁਹਾਨੂੰ ਵੀ ਖਵਾਵਾਂ
ਮੈਂ ਸੁਣਿਆ ਨਾ ਤੁਸੀਂ ਪਕੌੜੇ ਬੜੇ ਵਧੀਆ ਬਣਾਉਂਦੇ ਹੋ।
ਹਾਂਜੀ ਪਨੀਰ ਦੇ ਬਹੁਤ ਸਵਾਦ ਬਣਦੇ ਜੇ ਟੁਕੜੇ ਕਰਕੇ। ਕੇ ਪਨੀਰ ਦਾ ਬੇਸਨ ਘੋਲ ਕੇ ਤੇ ਉਹਦੇ ਚ ਪਕੌੜੇ ਬਣਾਉਣੇ ਬੜੇ ਵਧੀਆ ਬਣਦੇ ਜੇ। ਬਹੁਤ ਸਵਾਦ ਆਉਂਦਾ ਜੇ ਨਾਲ।
ਕਰਾਂਗੇ ਜੀ ਦਰਸ਼ਨ ਮੇਲੇ ਕਿਸੇ ਟਾਈਮ।
ਹਾਂਜੀ ਠੀਕ ਹੈ ਜੀ, ਓਕੇ ਜੀ ਬਾਏ ਠੀਕ ਹੈ। ਬੰਦ ਹੋ।